ਹੋ
ਹਾਂਜੀ ਸਤਿ ਸ਼੍ਰੀ ਅਕਾਲ ਭੈ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਵਧੀਆ ਜੀ ਵਧੀਆ ਤੁਸੀਂ ਦੱਸੋ
ਹਾਂਜੀ ਅਸੀਂ ਵੀ ਠੀਕ ਹਾਂ ਬਸ ਹੋਰ ਸੁਣਾਓ ਕੀ ਕਰ ਰਹੇ ਸੀ
ਬਸ ਜੀ ਥੋੜਾ ਜਿਹਾ ਸਿਲਾਈ ਦਾ ਕੰਮ ਕਰਦੀ ਵੀ ਸ ਇੱਕ ਕਮੀਜ਼ ਬੜੇ ਦਿਨਾਂ ਦਾ ਰੱਖਿਆ ਹੋਇਆ ਸੀ ਟਾਈਮ ਹੀ ਨਹੀਂੀ ਮਿਲਦਾ ਹੈਗਾ ਸਾਰਾ ਦਿਨ
ਸੀ ਲੈਂਦੇ ਹੋ ਤੁਸੀਂ ਕੱਪੜੇ ਸੀ
ਹਾਂਜੀ ਕਰ ਲਈ ਦਾ ਆਪਣੇ ਲਾਇਕ ਦੇਕਾਰ ਹੀ ਲਈ ਦਾ ਵ ਬਸ ਟੈਮ ਨੀ ਮਿਲ ਪਾਉਂਦਾ ਹਾਂਜੀ ਅੱਛਾ
ਹਾਂ ਮੈਨੂੰ ਪਤਾ ਹੁੰਦਾ ਤੇ ਮੈਂ ਆਪਣੇ ਸੂਟ ਨਾ ਸਵਾ ਲੈਂਦੀ ਤੁਹਾਡੇ ਕੋਲੋਂ ਮੈਨੂੰ ਪਤਾ ਹੀ ਨਹੀਂੀ ਲੱਗਿਆ ਤੁ ਤੁਸੀਂ ਸੀ ਲੈਂਦੇ ਹੋ ਕੱਪੜੇ ਵੀ
ਕੋਈ ਨੀ ਸੀਟ ਤੇ ਦੇਵਾਂ ਬਸ ਕਹਿ ਦਸਤੇ ਨਹੀਂਹੀ ਆ ਬੜੇ ਦਿਨ ਹੋ ਗਏ ਨੇ ਕੱਟ ਕੇ ਰੱਖਿਆ ਸੀਟ ਤੇ ਮੇਰੇ ਕੋਲ ਟੈਮ ਹੀ ਨਹੀਂੀ ਮਿਲਦਾ ਪਿਆ ਤੇ ਅੱਜ ਵੀ ਬੜੀ ਉਹਨੂੰ ਬੜੀ ਮਤਲਬ ਕਰਕੇ ਥੋੜਾ ਟਾਈਮ ਕੱਟ ਕੇ ਲੱਗੀ ਆ ਮੈਂ ਕਿਹਾ ਚੱਲ ਪਿਆ ਹੋਇਆ ਕੱਟਿਆ ਹੋਇਆ ਇਹਨੂੰ ਤਾਂ ਪੂਰਾ ਕਰਾਂ
ਹਾਂ ਇਹ ਤੇ ਹੈ ਟਾਈਮ ਨੀ ਬੜੀ ਮੁਸ਼ਕਿਲ ਨਿਕਾਲਣਾ ਪੈਂਦਾ ਐਕਸਟਰਾ ਕੰਮ ਕਰਨ
ਹਾਂਜੀ ਉ ਫੇਰ ਸਿਲਾਈ ਦਾ ਕੰਮ ਤੇ ਐਵੇਂ ਵੇਂ ਜੀ ਹਹ ਵੀ ਬੈਠੇ ਇੱਕ ਜਗ ਹਾਂ ਕੋਈ ਨੀ ਜੀ ਬਿਲਕੁਲ ਹੁਣ ਉਹ ਮੌਸਮ ਵੀ ਖੁੱਲ ਜਾਏਗਾ ਨਾ ਮੇਰਾ ਗਰਮੀ ਚ ਕੰਮ ਕਰਨ ਨੂੰ ਉਂਝ ਜੀ ਨੀ ਕਰਦਾ। ਥੋੜਾ ਮੌਸਮ ਠੀਕ ਹੋਜੇ ਤੇ ਫੇਰ ਬੰਦਾ ਥੋੜਾ ਸੋਚੇ ਕੁਛ ਹੋਰ ਐਕਸਟਰਾ ਕੰਮ ਕਰ ਲਈਏ।
ਹਾਂ ਉਹੀ ਮੈਂ ਬਸ। ਕੁਛ ਨਹੀਂ ਮੈਂ ਨਾ ਸਾਡਾ ਡੋਗੀ ਨਾ ਥੋੜਾ ਨਾ ਬਿਮਾਰ ਹੋਇਆ ਤਾ ਇਹ। ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਤੇ ਹੈਗੇ ਨੇ ਦੋ ਤਿੰਨ ਡੋਗ ਹੈਗੇ ਨੇ। ਤੁਸੀਂ ਤੇ ਮਤਲਬ ਤੁਹਾਨੂੰ ਪਤਾ ਹੋਏਗਾ ਵੀ। ਤੁਸੀਂ ਕੇਅਰ ਵੀ ਅੱਛੀ ਕਰਦੇ ਹੋ ਜਿਵੇਂ ਤੁਹਾਨੂੰ ਪਤਾ ਹੈਗਾ ਵੀ ਕਿਹੜਾ ਅੱਛਾ ਹੈਗਾ ਹੈ। ਡਾਕਟਰ ਵਗੈਰਾ ਵੀ ਕੋਈ।
ਹੈਗਾ ਵੀ। ਤੁਹਾਡਾ ਕਿਹੜਾ ਲੈਬਰਾ ਹੈ ਕੌਣ ਹੈ ਪਮੈਲੀਅਨ ਹੈ।
ਸ਼ੈਫਰਡ ਏ ਜਰਮਨ ਸ਼ੈਫਰਡ ਹੈਗਾ।
ਅੱਛਾ ਅੱਛਾ ਐ ਤਾਂ ਗ। ਏ ਤੇ ਸਗੋਂ ਸਾਰਾ ਕੁਝ ਖਾ ਪੀ ਲੈਂਦੇ ਨੇ ਤੇ ਕੁਛ ਨਖਰੇ ਵੀ ਨੀ ਕਰਦੇ ਜ਼ਿਆਦਾ।
ਨਹੀਂ ਅਸੀਂ ਨਾ ਐਕਚੁਲੀ। ਹਾਂ ਥੋੜਾ ਚਿਰ ਹੀ ਹੋਇਆ ਨਾ ਲਿਆ ਤੇ ਮੈਨੂੰ ਲੱਗ ਰਿਹਾ ਇਹਨੂੰ ਐਟਮੋਸਫੀਅਰ ਸੂਟ। ਟ ਨੀ ਕਰ ਰਿਹਾ ਅਜੇ ਸਾਨੂੰ ਮਹੀਨਾ ਨੀ ਹੋਇਆ ਇਹਨੂੰ ਲੀਤੇ ਹੋਏ ਨੂੰ
ਅੱਛਾ ਛੋਟਾ ਜਾ ਹੀ ਲਿਆ।
ਛੋਟਾ ਜਿਹਾ ਏ ਨਾ ਬੇਬੀ ਤੇ ਥੋੜਾ। ਨਾ ਅ ਸੁਸਤ ਜਿਹਾ ਹੋਇਆ ਤਾਂ ਇਹ ਕੁੱਛ ਖਾ ਨਹੀਂ ਰਿਹਾ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਥੋੜਾ ਵੀ ਕੀ ਦਿੰਦੇ ਹੋ ਤੁਸੀਂ ਆਪਣੇ ਡੋਗੀ ਨੂੰ ਬਿਮਾਰ ਹੋਏ ਤੇ। ਕਿਵੇਂ ਕੇਅਰ ਕਰਦੇ ਹੋ ਤੁਸੀਂ।
ਦੇਖੋ ਏ ਤੇ ਤੁਹਾਨੂੰ ਹਣ। ਸਾਨੂੰ ਡਾਕਟਰ ਕੋਲ ਹੀ ਲੇ ਜਾਣਾ ਪਏਗਾ ਕਿਉਂਕਿ ਘਰ ਤੇ ਉਹਨਾਂ ਆਪ ਤੇ ਅਸੀਂ ਕਰ ਲਈ ਦੇ ਨੇ ਘਰ ਦੇ ਘਰੇਲੂ ਨੁਸਖੇ।
ਹ
ਹੁਣ ਕੁੱਤਿਆਂ ਦਾ ਤਾਂ ਦੇਖੋ ਸਾਨੂੰ ਡਾਕਟਰ ਕੋਲ ਹੀ ਜਾਣਾ ਪੈਂਦਾ ਵ। ਅਸੀਂ ਵੀ ਸਾਡਾ ਵੀ ਬਿਮਾਰ ਹੋ ਜਾਏ ਤੇ ਫੇਰ ਅਸੀਂ ਉਹਨੂੰ ਡਾਕਟਰ ਕੋਲ ਹੀ ਲੈ ਕੇ ਜਾਈਦਾ ਵੇ। ਜਾਨਵਰਾਂ ਦੇ ਹਸਪਤਾਲ ਲੈ ਜਾਓ ਤੁਸੀਂ ਜਾਨਵਰਾਂ ਦਾ ਹਸਪਤਾਲ ਹੈਗਾ। ਜਾਵੇ ਉੱਥੇ ਤੁਹਾਡੇ ਕੋਲ ਵੀ ਤੁਹਾਨੂੰ ਪਤਾ ਹੀ ਹੋਏਗਾ। ਜਾਨਵਰਾਂ ਦਾ ਹਸਪਤਾਲ।
ਸਾਨੂੰ ਪਤਾ ਤੇ ਨਹੀਂ ਹੈ ਚਲੋ ਉਹ ਤੇ ਪਤਾ ਕਰ ਲਾਂਗੇ।
ਚਲੋ ਓ ਤੇ ਮੈਂ ਐਡਰੈਸ ਤੁਹਾਨੂੰ ਦੇ ਦਾਂਗੀ ਤੁਹਾਨੂੰ ਦੱਸ ਦਾਂਗੀ ਮੈਂ ਵੀ। ਤੁਸੀਂ ਫੇਰ ਉੱਥੇ ਲੈ ਲਿਆ ਜੇ ਅਜੇ ਛੋਟਾ ਬੇਬੀ ਏ ਤੇ ਦੁੱਧ ਹੀ ਪੀਏਗਾ ਹਜੇ ਕੀ ਖਾਏਗਾ।
ਖਾਏਗਾ ਤੇ ਨੀ। ਨਹੀਂ ਉਹੀ ਮੈਂ ਕਿਹਾ ਦਹੀਂ ਵਗੈਰਾ ਜੇ ਬੀ ਜਿਵੇਂ ਦਹੀਂ ਵਗੈਰਾ। ਗਰਮੀ ਹੈਗੀ ਹੈ ਵੀ ਜਿਵੇਂ ਦਹੀਂ ਦੇ ਸਕਦੇ ਹਾਂ ਅਸੀਂ ਵੀ ਜਿਵੇਂ ਥੋੜ੍ਹਾ ਬਹੁਤ।
ਹਾਂ ਨਹੀਂ ਖਾ ਲੈਂਦਾ ਤੇ ਤੁਸੀਂ ਦਿਓ ਹਾਂਜੀ ਖਾਂਦਾ ਤੇ ਦੇ ਦੋ। ਸਾਡਾ ਤਾਂ ਖਾਂਦਾ ਹੀ ਨੀ ਬਿਲਕੁਲ ਵੀ ਸਾਡਾ ਤਾਂ ਬਿਲਕੁਲ ਨੀ ਖਾਂਦਾ ਹੈਗਾ ਦਹੀਂ ਦੁਹੀਂ। ਮਤਲ ਏ। ਉਹਨੂੰ ਤਾਂ ਦੁੱਧ ਚਾਹੀਦਾ ਹੈ ਤੇ ਦੋ ਟੈਮ ਦੁੱਧ ਪਾਈ ਦਾ ਵੇ ਉਹਨੂੰ ਚਿਕਨ ਦਾ ਰੋਟੀ ਉਹਨੂੰ। ਚਾਹੀਦੀ ਹੈ ਸਾਡੇ ਨੂੰ ਤੇ ਸਾਡਾ ਤੇ ਵੱਡਾ ਹੋ ਗਿਆ ਨਾ ਹੁਣ ਥੋੜਾ ਛੋਟਾ ਹੁੰਦਾ ਵੀ ਸਿਰਫ ਦੁੱਧ। ਪੀਂਦਾ ਸੀ ਦਹੀਂ ਤੇ ਬਿਲਕ। ਕੁਲ ਹੀ ਨੀ ਮੂੰਹ ਲਉਂਦਾ ਸੀ ਉਹ ਹਾਂ ਪਰ ਇਹ ਖਾ ਲੈਂਦੇ ਨੇ ਜਰਮਨ ਸ਼ਾ। ਪਰਡ ਲੈਬਰਾ ਵਗੈਰਾ ਨੇ ਨਾ ਇਹ ਤੇ ਦਹੀਂ ਵਗੈਰਾ ਖਾ ਲੈਂਦੇ ਨੇ।
ਅੱਛਾ ਅੱਛਾ ਮੈਂ ਨਾ ਸਾਡੇ ਉੱਥੇ ਹੈਗਾ ਨਾ ਮੰਮੀ ਦੇ ਘਰ ਵੀ ਹੈਗਾ ਏ। ਤੇ ਉਹ ਤੇ ਦਹੀਂ ਇੰਨੀ ਖਾਂਦਾ ਹੈ ਨਾ ਓਨੂੰ ਤੇ ਦੋਨੋ।
ਹਾਂ ਲੈਬਰਾ ਖਾਂਦਾ ਹੈ ਲੈਬਰਾ ਲੈਬਰਾ ਜਿਹੜੇ। ਨੇ ਓਹ ਦਹੀ ਖਾ ਲੈਂਦੇ ਨੇ ਉਹ ਸਭ ਕੁਛ ਖਾ ਲੈਂਦੇ।
ਓਦੇ। ਹਾਂ ਇੱਕ ਕਿੱਲੋ ਦੁੱਧ ਤੇ ਉਹਦੇ ਵਾਸਤੇ ਵੱਖਰਾ ਲੈਂਦੇ ਨੇ।
ਹਾਂਜੀ ਪੂਰਾ ਇਹਨਾਂ ਦਾ ਫੇਰ ਇਹ ਵੀ ਘਰ ਦੇ ਮੈਂਬਰ ਵੱਖ ਹੀ ਇਹਨਾਂ ਦਾ ਸਾਰਾ ਧਿਆਨ ਰੱਖਣਾ ਪੈਂਦਾ ਹੈ। ਖਾਣ-ਪੀਣ ਦਾ, ਨ੍ਹਵਾਣਾ-ਧ੍ਹਵਾਣਾ ਗਰਮੀ ਵੀ ਇਹਨਾਂ ਨੂੰ ਬੜੀ ਲੱਗ ਲੱਗਦੀ ਏ, ਸਾਡਾ ਤੇ ਬਹਿਂਦਾ ਵੀ ਏਸੀ'ਚ ਈ, ਏ।
ਤੇ, ਉਹ ਵੀ ਏਸੀ'ਚ ਬੇਂਦਾ ਏ, ਉਹ ਵੀ ਨੀ ਬਾਹਰ ਪੇਂਦਾ ਹੈਗਾ ਕਮਰੇ'ਚੋਂ ਜਾਂਦਾ ਹੀ ਨਹੀਂ‌। ਹਾਂ, ਫਿਰ।
ਰ, ਲੱਗਿਆ ਹੋਇਆ।
ਫਿਰ, ਮੈਂ ਕਿਹਾ ਬਿਮਾਰ ਹੋ ਜਾਏਗਾ, ਜਿੱਥੇ ਉਹਨਾ ਨੂੰ ਸਹੀ ਲੱਗਦਾ ਇਹਨੂੰ, ਗਰਮੀ ਬੜੀ ਹੈਗੀ ਹੈ, ਕਿ ਕਿੱਥੇ ਧੁੱਪੇ ਬਣੀਏ ਓਹਨੁ, ਪਨ, ਏ, ਛੋਟਾ ਏ।
ਤੁਸੀਂ ਇਹਨੂੰ ਠੰਡੀ ਜਗ੍ਹਾਚ ਹੀ ਰੱਖੋ, ਨਾਲੇ ਛੋਟਾ ਹੈਨਾ, ਹਜੇ ਤੁਹਾਡਾ ਤੇ, ਤੁਸੀ ਔਰ, ਮੈਂ ਵੈਸੇ ਤੁਹਾਨੂੰ, ਅਸੀਂ ਜਿਹੜੀ ਟੈਬਲੇਟ ਦਿੰਨੇ ਹੈਗੇ ਆ ਉਹ ਤੁਹਾਨੂੰ ਮੈਂ ਨਾ ਪਤਾ ਕਰਕੇ, ਮੇਰੇ ਹਸਬੈਂਡ ਨੂੰ ਪਤਾ ਇਹ ਨਾਮ, ਤੇ, ਮੈਂ ਤੁਹਾਨੂੰ ਪ ਤਾ ਕਰਕੇ ਤੁਹਾਨੂੰ, ''ਮੈਂ ਸੈਂਡ ਕਰਦਾਂਗੀ ਨਾਮ।
ਹਾਂ। ਸਕ੍ਰੀਨ-ਸ਼ੋਟ। ਹਾਂ, ਸਕ੍ਰੀਨ-ਸ਼ੋਟ ਭੇਜ ਦੇ ਨਾ, ਤੁਸੀਂ। ਤੇ, ਮੈਂ, ਨਾ ਆਖਿਆ ਚਲੋ ਛੋਟ ਛੋਟਾ ਜਾ ਬੇਬੀ ਏ, ਪਿਆਰਾ ਬੜਾ ਲੱਗਦਾ ਹੈ ਬਿਮਾਰ, ਸੁਸਤ ਹੋਇਆਦਾ ਨਾ ਤੇ ਸਾਰੇ ਬੱਚੇ ਵੀ ਕਹਿੰਦੇ, ਮੰਮੀ ਇਹਨੂੰ ਕੀ ਹੋਗਿਆ। ਐ, ਤੇ ਬੜਾ ਸੋਹਣਾ ਖੇਲਦਾ ਸੀ, ਉੱਛਲ-ਕੂਦ ਕਰਦਾ ਸੀ। ਹੁਣ, ਆਜ ਤੇ ਸੁਸਟ ਬੈਠਾ ਹੋਇਆ, ਹਾਂ।
ਕੋਈ ਨੀ ਮੈਂ ਤੁਹਾਨੂੰ, ਕਰਾਂਗੀ ਤੁਹਾਡ ਨਾਮ। ਤੁਸੀਂ ਉਹਨੂੰ ਦੁੱਧ'ਚ ਈਚ ਨਾਂ, ਓ ਗੋਲੀ ਘੋਲਕੇ ਪਿਆ ਦੋ। ਤੇ, ਪੈਜੇਗਾ ਫਰਕ ਤੁਸੀ ਕਿਹਾ ਸਾਡੇ
ਸਵੇਰੇ ਫੇਰ ਤੁਸੀਂ ਵੀ ਸੈਰ-ਸੂਰ ਲੈ, ਤੇ ਲੈਕੇ ਜਾਂਦੇ ਹੋ, ਹੋਗੇ ਡੋਗੀ ਨੂੰ? ਦੋ ਟਾਈਮ ਤੇ ਲੈ ਕੇ, ਜਾਣਾ ਪੈਂਦਾ ਈ
ਹਾਂਜੀ, ਨਹੀਂ, ਐਸ ਸਾਡੇ ਕੋਲ, ਮੇਰੇ ਕੋਲ ਤਾਂ ਟੈਮ ਕੋ ਨੀ, ਜੋ, ਨਾਂ ਹੀ ਮੇਰੇ ਕੋਲੋ ਲਿਜਾਇਆ ਜਾਂਦਾ ਦੇ, ਨਾਂ, ਮੇਰੇ ਅਗਰ ਸਾਡਾ ਤੇ ਨੌਕਰ ਆਂਦਾ ਸਵੇਰੇ, ਅੱਠ-ਵਜੇ ਆਂਦਾ ਕੰਮ ਤੇ ਉਹਦੀ ਡਿਊਟੀ ਲਗਾਈ ਦੀ ਹੈ, ਉਹ, ਪਹਿਲੇ ਉਹਨੂੰ ਕਹਿ ਦਈਦਾ ਵੀ, ਚੱਲ ਪਹਿਲੇ ਤੂੰ ਉਹਨਾਂ ਨੇ ਪਹਿਲੇ ਡੋਗੀ ਨੂੰ ਘੁੰਮਾ ਲਿਆ, ਓ ਫਿਰ ਲੈ ਜਾਂਦਾ ਦੇ, ਸਵੇਰੇ ਉਹਨੂੰ। ਫਿਰ ਸ਼ਾਮੀ ਜਦੋਂ ਘਰ ਜਾਂਦਾ ਵੇ, ਉਦੋਂ ਵੀ ਚਲਾ ਜਾਂਦਾ, ਲੈ ਜਾਂਦਾ ਵੇ, ਇੱਕ ਚੱਕਰ
ਹਾਂ, ਐ ਠੀਕ ਏ, ਸਾੰਨ ਤੇ ਲੈਕੇ ਜਾਣਾ ਪੈਂਦਾ, ਦੇਖੋ, ਉਹ ਫਿਰ ਡੋਗੀ ਘਰ ਹੀ ਫਿਰ, ਗੰਦ ਪਾਂਦੇ ਨੇ, ਫਾਇਦਾ ਕੀ।
ਆਹ ਨਹੀਂ, ਆ ਤੇ ਫਿਰ ਜਿਨ ਨੂੰ, ਨਾ ਏ, ਫਿਰ ਅਸੀਂ ਉੇਤੇ ਛੱਤ ਤੇ ਓਹਨੁੰ ਛੋੜ ਦਿੰਨੇ ਆ ਛੱਤ ਤੇ ਫਿਰ, ਫਿਰ ਛੱਤ ਤੇ ਉਹ ਕਰ ਦਿੰਦਾ, ਪੋਟੀ ਵਗੈਰਾ। ਫਿਰ, ਅਸੀਂ ਨੌਕਰ ਕੋਲੋ ਹੀ ਸਾਫ਼ ਕਰਵਾ ਲਈਦਾ। ਥੋੜੇ ਦਿਨਾਂ ਬਾਅਦ ਛੱਤ ਆਪਣੀ, ਆ--ਆਪ ਨਹੀਂ ਕਰਦੀ। ਹਾਂ।
ਬਾਹਰ ਹੀ ਲੈਕੇ ਜਾਂਨੇ ਹਾਂ, ਫਿਰ, ਬਾਹਰ ਹੀ ਦੋ-ਟੈਮ ਦੀ ਲਾਤੀ ਉਹਦੀ। ਡਿਊਟੀ। ਕਦੀ ''ਮੈਂ ਲੈ ਜਾਂਨੀ ਆਂ, ਕ ਬੈਠਾ ਸਵੇਰੇ ਤੇ ਖਹਿਰ ਐ ਵੀ ਜਾਂਦੇ ਨੇ, ਸੈਰ ਕਰਨ ਜਾਂਦੇ ਨੇ ਨਾ, ਤੇ ਅਪਣੀ ਵੀ ਸੈਰ ਹੋ ਜਾਂ ਤੀਏ, ਨਾਲੋਂ-ਨਾਲ, ਨਾਲੇ ਡੋਗੀ ਦੀ ਵੀ ਹੋ ਜਾਂਦੀ ਏ।
ਹੋਰ ਕੀ।
ਤੇ, ਤੇ ਸ਼ਾਮੀ ਫੇਰ ਮੈਂ ਚਲੇ ਜਾਂਨੀ ਹਾਂ ਕਿਸੀ ਵੇਲੇ, ਹਜੇ ਤੇ ਛੋਟਾ ਹੈਨਾ, ਹਜੇ ਤੇੇ ਮੈਂ, ਲੈ ਜਾਂਨੀ ਆਂ। ਫਿਰ ਵੱਡੇ ਹੋ ਜਾਂਦੇ, ਕਿੱਥੇ ਸੰਭਾਲੇ ਜਾਂਦੇ ਸਾਡੇ ਕੋਲੋਂ। ਫਿਰ ਤੇ ਆਪ ਹੀ ਲੈਕੇ ਜਾਨ, ਵੱਡੇ ਹੋਕੇ ਫਿਰ ਥੇ ਨੀ ਆਉਂਦੇ ਹੈਗੇ, ਛੁੜਾਕੇ ਭੱਜਦੇ ਨੇ।
ਹਾਂ, ਨਹੀਂ ਬੜਾ ਪਿਆਰ ਪੈ ਜਾਂਦਾ। ਬਿਲਕੁਲ ਘਰ ਦੇ ਮੈਂਬਰ ਵਾਂਗ। ਬਣ ਜਾਂਦੇ ਨੇ, ਤੇ ਫਿਰ ਇਹਨਾਂ ਦਾ ਨਾਂ ਦੁੱਖ ਵੇਖਿਆ ਜਾਂਦਾ ਵੇ
ਛੋਟੇ ਨੂੰ ਪਾਲਾਂਗੇ ਕਿਸੇ ਚੀਜ਼ ਨੂੰ ਅਸੀਂ ਬਚਪਨ ਤੋਂ ਪਾਲਾਂਗੇ ਤੇ ਓੱਦੇ ਨਾਲ ਤੇ ਪਿਆਰ ਹੋਏਗਾ ਈ ਨੈਚੁਰਲ ਹੈਗਾ ਈ ਏ, ਓ ਘਰ ਦੇ ਮੈਂਬਰ ਹੋ ਜਾਂਦੇ ਨੇ।
ਕੁੱਤੇ ਨੂੰ ਇੱਕ ਵਾਰੀ ਡੇਂਗੂ ਹੋ ਗਿਆ। ਅਸੀਂ ਤੇ ਜ਼ੋਰ ਤੇ ਪੈਸਾ ਲਾ ਛੱਡਿਆ ਭੈਣ ਜੀ ਸਾਨੂੰ ਪਤਾ ਵੇ। ਸਵੇਰੇ-ਸ਼ਾਮ ਮੇਰੇ ਹਸਬੈਂਡ ਨੇ ਜਾਣਾ ਉਨੂੰ ਇੰਜੈਕਸ਼ਨ ਲਗਵਾਣ। ਇੰਨੀ ਦੂਰ ਹੋਸਪਿਟਲ ਹੈਗਾ ਜਾਨਵਰਾਂ ਦਾ
ਦੁੱਖ ਵੀ ਨੀ ਦੇਖਿਆ ਜਾਂਦਾ, ਹਾਂ, ਐਤੇ ਹੈ ਹੀ ਏ ਦੇ ਖੋ ਜਾਨਵਰ ਜਿਨੂੰ ਅਸੀਂ ਪਾਲਿਆ ਬੱਚਿਆਂ ਵਾਕਨ ਹੁਣ ਓਦਾ ਦੁੱਖ ਵੀ ਥੋੜੀ ਵੇਖਿਆ
ਹਾਂ, ਐ ਤੇ ਹੈ ਹੀ ਏ ਆਪ ਪੈਰ ਆਪੇ ਈ ਪੈ ਜਾਂਦਾ ਵੇ। ਹਾਂ, ਫੇਰ ਪਿਆਰ ਜਦੋ ਪੈ ਜਾਂਦਾ ਨਾ ਜਦੋਂ ਖੇੜਦੇ ਨੇ, ਹਾਂ।
ਆਪ ਈ ਪਿਆਰ ਲੈਂਦੇ ਨੇ ਫੇਰ ਓ ਤੇ ਗੋਦੀਆਂ ਚ ਪੈਂਦੇ ਨੇ, ਕਿਦਰੇ ਜਾਓ ਤੇ ਕਹਿਣਗੇ ਨਾਲ ਜਾਣਾ ਨਾਲ ਲੱਤਾਂ ਨੂੰ ਚੰਬੜ ਦੇ ਨੇ ਜਿਵੇਂ ਕੇਗਾ ਮੈਂ ਨਾਲ ਈ ਜਾਣਾ ਹੁਣੇ ਈ ਓ ਤੇ ਐਵੇਂ ਕਰਨ ਲੱਗ ਗਿਆ ਜੇ ਛੋਟਾ ਜਿੱਨਾ ਹੈਗਾ ਏ ਸਾਡਾ ਤੇ ਹੁਨੇ ਕਿਦਰੇ ਬਾਰ ਜਾਓ ਨਾ ਤੇ ਪੈਰਾਂ ਤੇ ਚੜਦਾ ਉੱਤੇ ਵੀ ਮੈਂ ਵੀ ਬਾਰ ਜਾਣਾ।
ਹਾਂ, ਤੁਸੀਂ ਓਨੁ ਨਾ ਓ ਵੀ ਲਿਆਦੋ ਇੱਕ ਕੈ ਕੈਲਸ਼ੀਅਮ ਵਾਲੀ ਹੱਡੀ ਵੀ ਮਿਲਦੀ ਐ ਨਾ ਇਹਨਾਂ ਦੀ ਕੁੱਤਿਆਂ ਦੀ ਤੁਸੀਂ ਉਹ ਲਿਆ ਦੋ ਇਹਨੂੰ ਓਦੇ ਨਾਲ ਖੇਡਦਾ ਰੇਗਾ ਨਈ ਤੇ ਐ ਵੇਖੋ ਤੁਆਡੀ ਜੁੱਤੀਆਂ ਕੀ ਕੜਕੀ ਐ, ਬੜਾ ਐ ਚੀਜ਼ਾਂ ਖਾਏਗਾ, ਹਾਂਜੀ।
ਉਈ ਨਾ ਐ ਤਾ ਹਾਂ ਐ ਤੇ ਹੈ ਚੱਪਲਾਂ ਦਾ ਚੱਪਲਾਂ ਦਾ ਬੜਾ ਨੁਕਸਾਨ ਕਰ ਦਿੰਦੇ ਨੇ ਐ।
ਹਾਂਜੀ, ਹਾਂ ਤੁਸੀਂ ਇਹਨੂੰ ਹੱਡੀ ਲਿਆ ਦੋ ਪੈਲਸ਼ਅਮ ਦੀ ਹੱਡੀ ਮਿਲਦੀ ਇਹਨਾਂ ਦੀ
ਅੱਛਾ।
ਲਿਆਦੋ। ਉਦੇ ਨਾਲ ਫਿਰ ਉਹ ਨਾਲ ਲੱਗਾ ਰਏਗਾ ਸਾਰਾ ਦਿਨ ਉਹ ਨਾਲ ਫਿਰ ਸਾਡਾ ਨੁਕਸਾਨ ਨੀ ਕਰੇਗਾ। ਨਈ ਤੇੇ ਐ ਕਰ ਦਿੰਦੇ ਜੇ ਚੱਪਲਾਂ ਖਾ ਜਾਂਦੇ ਨੇ ਕਦੇ ਲਕੜ ਦੇ ਕੋਈ ਕੋਛ।
ਓ ਸਾਡੇ ਹਾਂ ਓ ਸਾਡੇ ਗਲੀ ਚ ਬਾਰ ਕੁੱਤੇ ਹੈਗੇ ਨੇ ਨਾ ਓ ਤੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਯਾ ਨਾ ਘਰ ਦੇ ਅੰਦਰ ਆ ਕੇ ਜੁੱਤੀਆਂ ਚੁੱਕ ਕੇ ਲੈ ਜਾਂਦੇ ਨੇ। ਇੱਕ-ਇੱਕ ਚੱਪਲ ਲੈ ਜਾਣਗੇ ਦੂਸਰੀ ਜੁੱਤੀ ਖ਼ਰਾਬ ਈ ਹੋਣੀ ਐ ਫੇਰ, ਦੂਸਰੀ ਜੁੱਤੀ ਵੀ ਫੇਕ ਦਿੰਦੇ ਆ। ਕੀ ਕਰੀਏ? ਰੋਜ਼ ਕੋਈ ਨਾ ਕੋਈ ਮਹੱਲੇ ਦੇ ਵਿੱਚੋਂ ਕਿਸੇ ਦਾ ਸ਼ੂਜ ਲੈ ਕੇ ਆ ਜਾਂਦੇ ਜੇ ਇੱਕ ਸ਼ੂਜ ਕਦੀ ਮੇਰੇ ਬੂਏ ਅੱਗੇ ਸ਼ੂਜ ਪਿਆ ਹੁੰਦਾ ਜੇ ਕਦੀ ਚੱਪਲ ਪਈ ਹੁੰਦੀ ਕਿਸੇ ਦੀ ਚੱਪਲਾਂ ਈ ਖਰਾਬ ਕਰੀ ਜਾ ਰਹੇ ਨੇ ਸਬ ਦੀਆਂ ਸਾਡੇ ਗਲੀ ਵਾਲੇ ਜੇੜੇ ਕੁੱਤੇ ਹੁੰਦੇ ਆ ਨਾ ਓ। ਬੌਤ ਪਰੇਸ਼ਾਨ ਕਰ ਰਏ ਨੇ ਸਾਨੂੰ ਤੇ ਮੇਰੇ ਤੇ ਆਪ ਮੈਂ ਚੱਪਲ ਰੱਖੀ ਸੀ ਕੰਮ ਵਾਲੀ ਵਾਸਤੇ ਨਾ ਚੱਪਲ ਅਲਗ ਈ ਰੱਖਣੀ ਆ ਬਾਰ ਆਲੇ ਬਰਾਂਡੇ ਚ ਓ ਚੱਪਲ ਈ ਇੱਕ ਚੱਪਲ ਚੁੱਕ ਕੇ ਲੈ ਜਾਂਦੇ ਨੇ, ਦੋ ਜੋੜੇ ਖ਼ਰਾਬ ਕਰ ਚੁੱਕੇ ਨੇ। ਇੱਕ ਚੱਪਲ ਚੁੱਕ ਕੇ ਲੈ ਜਾਂਦੇ ਨੇ, ਦੂਸਰੀ ਚੱਪਲ ਪਈ ਰੈ ਜਾਂਦੀ ਏ। ਓ ਫਿਰ ਦੂਜੀ ਵੀ ਮੈਂ ਕੈਨੀ ਆ ਐ ਵੀ ਲੈ ਜਾਓ ਤੁਸੀਂ ਐਵੀ ਤੁਆਡੇ ਕੰਮ ਆ ਜੇਗੀ। ਪਤਾ ਈ ਨੀ ਸਾਰੇ ਲੱਬ ਕੇ ਆਈ ਗਲੀ ਚ ਮੈਨੂੰ ਚੱਪਲ ਈ ਨਾ ਲੱਬੀ ਓਦੀ।
ਆਹੋ! ਐ ਕੁੱਤਿਆਂ ਦਾ ਹੁੰਦਾ ਐ, ਐ ਕੁੱਤੇ ਜੇੜੇ ਛੋਟੇ ਕੁੱਤੇ ਹੁੰਦੇ ਨੇ ਨਾ ਐ ਛੋਟੇ ਹੁੰਦੇ, ਇਹਨਾਂ ਦਾ ਇਹੀ ਕੰਮ ਹੁੰਦਾ ਜੇ ਜੁੱਤੀਆਂ ਖਾ ਲੈਣੀਆਂ ਕਿਉਂਕਿ ਇਹਨਾਂ ਦੇ ਵੀ ਦੰਦ, ਜਿਵੇਂ ਸਾਡੇ ਬੱਚਿਆਂ ਦੇ ਦੰਦ ਨਿ ਕਲਦੇ ਨੇ, ਕਾਹਲੀ ਪੈਂਦੀ ਏ ਨਾ ਇਹਨਾਂ ਦਾ ਈ ਐਈ ਸਾਬ ਏ ਤੇ ਇਹਨਾਂ ਨੂੰ ਫੇਰ ਅਸੀਂ ਤੇ ਅਪਣੇ ਕੈਲਸ਼ੀਅਮ ਦੀ ਹੱਡੀ ਲਿਆ ਤੀ ਸੀ ਸਾਰਾ ਦਿਨ ਓਈ ਲੈ ਕੇ ਬੈਠਾ ਲੈਂਦਾ ਸੀ ਤੇ ਤੁਸੀਂ ਓ ਮੰਗਾ ਲਿਓ।
ਹਾਂ, ਹੁਣ ਬੈਠਾ ਹੋਇਆ, ਮੈਨੂੰ ਦੇਖਦਾ ਪਿਆ ਕੀ ਕਰਦੀ ਪਈ ਏ, ਫੋਨ ਕਰਦੀ ਪੀ ਏ, ਮੇਰੇ ਪੈਰਾਂ ਤੇ ਚੜਦਾ ਪਿਆ ਏ, ਹਾਂ।
ਹਾਂ, ਉਹੀ ਨਾ ਪਿਆਰੇ ਲੱਗਦੇ ਨੇ, ਛੋਟੇ ਛੋਟੇ ਜਦੋਂ ਲਾਡ ਕਰਦੇ ਨੇ।
ਚਲੋ ਠੀਕ ਹੈ ਭੈਣ ਜੀ ਮੈਂ ਕਿਹਾ ਹਾਂ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਕੋਈ ਦਵਾਈ ਦਵੂ ਚਲੋ ਠੀਕ ਹੈ ਮੈਂ ਫਿਰ ਪਤਾ ਕਰਾਂਦੀ ਹਾਂ
ਹਾਂ ਹਾਂਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ